ਹੈਲੋ
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕਿਵੇਂ ਓ?
ਵਧੀਆ, ਤੁਸੀਂ ਦੱਸੋ?
ਵਧੀਆ-ਵਧੀਆ, ਬਸ ਮੈਂ ਤਾਂ ਕੁਛ ਸੋਚ ਰਹੀ ਸੀਗੀ, ਮੈਂ ਸੋਚ ਰਹੀ ਸੀ ਕਿ ਅੱਜ ਆਪ ਆਪਾਂ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੀ ਮਹੱਤਤਾ ਬਾਰੇ ਗੱਲ ਕਰੀਏ?
ਕਰੋ ਜੀ, ਕਰੋ।
ਹਾਂਜੀ -ਹਾਂਜੀ ਤੁਹਾਡੇ ਅਨੁਸਾਰ ਪੰਜਾਬੀ ਭਾਸ਼ਾ ਸਾਡੇ ਲਈ ਕਿੰਨੀ ਕੁ ਮਹੱਤਵਪੂਰਨ ਹੈ?
ਰਪੀਟ ਕਰਓ?
ਹਾਂਜੀ।
ਦੁਬਾਰਾ ਬੋਲਿਓ ਮੈਂ ਕਿਹਿ ਆ।
ਤੁਹਾਡੇ ਅਨੁਸਾਰ ਪੰਜਾਬੀ ਭਾਸ਼ਾ ਸਾਡੇ ਲਈ ਕਿੰਨੀ ਮਹੱਤਵਪੂਰਨ ਹੈ? ਕਿੰਨੀ ਇੰਪੋਰਟੈਂਸ ਹੈ।
ਅੱਛਾ ਜੀ, ਪੰਜਾਬੀ ਭਾਸ਼ਾ ਆਪਣੀ ਮਿੱਠੀ ਸਰਲ ਭਾਸ਼ਾ ਏ। ਤੇ ਇਸ ਵਿੱਚ ਲੋਕ ਗੀਤ ਕਵੀ ਕਹਾਣੀਆਂਦਾਂ ਬਹੁਤ ਵੱਡਾ ਖਜਾਨਾ ਮਤਲਬ ਪੰਜਾਬੀ ਭਾਸ਼ਾ ਇੱਕ ਆਪਣੀ ਮਾਂ ਬੋਲੀ ਆ। ਜਿਵੇਂ ਹੁਣ ਫੋਰਨਰ ਨੇ ਉਹਨਾਂ ਦੇ ਬੱਚੇ ਮਦਰ ਟੰਗ ਉਹਨਾਂ ਦੀ ਇੰਗਲਿਸ਼ ਜਾਂ ਬ੍ਰਿਟਿਸ਼ ਜਾਂ ਕੁਛ ਵੀ ਹੋਰ ਹੋ ਸਕਦੀ ਹੈ ਪਰ ਆਪਣੇ ਪੰਜਾਬੀ ਚ ਰਹਿੰਦੇ ਪੰਜਾਬੀਆਂ ਦੀ ਮਦਰ ਟੰਗ ਜੋ ਵੀ ਆਪਣੀ ਮਾ ਮਾਤਰ ਭਾਸ਼ਾ ਉਹ ਪੰਜਾਬੀ ਹੀ ਆ। ਇਸ ਪੰਜਾਬੀ ਆਪਣੇ ਦੇਸ਼ ਵਿੱਚ ਬਹੁਤ ਜ਼ਿਆਦਾ ਇੰਪੋਰਟਨਸ ਆ। ਕਿਉਂਕਿ ਹੁਣ ਸਟੱਡੀ ਵਾਲੇ ਬੱਚੇ ਤਾਂ ਹੁਣ ਸਟਾਰਟ ਹੋਏ ਨੇ ਨਾ ਅੱਜ ਤੋਂ ਪਹਿਲਾਂ ਵਾਲੀ ਜਨਰੇਸ਼ਨ ਉਹ ਸਾਰੀ ਸਿਰਫ ਪੰਜਾਬੀ ਵਿੱਚ ਹੀ ਗੱਲਬਾਤ ਕਰਦੀ ਆ।
ਹਾਂਜੀ -ਹਾਂਜੀ, ਬਿਲਕੁਲ -ਬਿਲਕੁਲ। ਹਾਂ ਬਿਲਕੁਲ ਆਪਣੀ ਜਿਹੜੀ ਇਹ ਭਾਸ਼ਾ ਨਾ ਇਹ ਮਾਂ ਬੋਲੀ ਹੈ। ਤੇ ਬੱਚਾ ਢਿੱਡ ਚੋਂ ਹੀ ਸਿੱਖ ਜਾਂਦਾ ਆ, ਮਾਂ ਬੋਲੀ ਆਪਣੀ ਤੇ ਇਹ ਪੰਜਾਬੀ ਸੱਭਿਆ ਚਾਰ ਦੀਆਂ ਕਿਹੜੀਆਂ- ਕਿਹੜੀਆਂ ਗੱਲਾਂ ਤੁਹਾਨੂੰ ਸਭ ਤੋਂ ਵਧੀਆ ਲੱਗਦੀਆਂ ਨੇ?
ਅਹ ਇੱਕ ਤਾਂ ਪੰਜਾਬੀ ਮਹਿ, ਮਹਿਮਾਨਵਾਜੀ। ਮਤਲਬ ਇੱਕ ਮਿੱਠਾ ਬੋਲਣਾ, ਹਰ ਚੀਜ਼ ਦਾ ਸਤਿਕਾਰ ਕਰਨਾ ਕਿਸੇ ਸਾਨੂੰ ਘਰੋਂ ਖਾਲੀ ਖਾਣ ਪੀਣ ਤੋਂ ਨਾ ਜਾਣ ਦੇਣਾ, ਲੋਕ-ਨਾਚ ਭੰਗੜਾ, ਗਿੱਧਾ, ਲੋਕ- ਗੀਤ, ਤਿਉਹਾਰ ਸਾਰਾ ਕੁਛ ਬਹੁਤ ਵਧੀਆ ਪੰਜਾਬ ਚ।
ਹਾਂਜੀ -ਹਾਂਜੀ।
ਹਾਂਜੀ।
ਤੇ ਮਤਲਬ ਕੀ ਮਸ਼ਹੂਰ ਇੱਥੋਂ ਦੇ ਇੱਥੋਂ ਦਾ ਖਾਣਾ ਕਿਹੜਾ -ਕਿਹੜਾ ਮਸ਼ਹੂਰ ਹੈ?
ਹਮ ਇਥੋ ਦਾ ਸਾਗ, ਸਰ੍ਹੋਂ ਦੀ ਰੋਟੀ
ਹੋਰ ਵੀ ਬਹੁਤ ਨੇ ਜਿਵੇਂ ਅੰਮ੍ਰਿਤਸਰ ਦੇ ਵਿੱਚ ਆਪਾਂ ਜਾਵਾਂਗੇ ਤਾਂ ਬਹੁਤ ਜ਼ਿਆਦਾ ਆ ਜਿਵੇਂ ਲੱਸੀ ਹੋ ਗਈ, ਮੱਖਣ ਹਾਂਜੀ- ਹਾਂਜੀ ਬਹੁਤ ਕੁਛ ਹੈ, ਹਾਂਜੀ -ਹਾਂਜੀ, ਬਿਲਕੁਲ- ਬਿਲਕੁਲ। ਪੰਜਾਬੀ ਭਾਸ਼ਾ ਵਿੱਚ ਆਪਾਂ ਜਿਵੇਂ ਕਹਦੀਏ ਲੋਕ- ਗੀਤ, ਕਵਿਤਾਵਾਂ ਕਹਾਣੀਆਂ, ਸਾਹਿਤ ਇਹਨਾਂ ਰਾਹੀਂ ਆਪਾਂ ਆਪਣੀ ਜਿਹੜੀ ਪੰਜਾਬੀ ਭਾਸ਼ਾ ਉਹਨੂੰ ਮੁਕੰਮਲ ਕਰ ਸਕਦੇ ਆ, ਹਨਾ।
ਹਾਂਜੀ।
ਹਾਂਜੀ-ਹਾਂਜੀ, ਜੀ। ਇਸ ਤੋਂ ਇਲਾਵਾ ਤੁਹਾਡੇ ਅਨੁਸਾਰ ਅੱਜ ਦੀ ਨੌਜਵਾਨ ਪੀੜ੍ਹੀ ਪੰਜਾਬੀ ਭਾਸ਼ਾ ਨਾਲ ਕਿੰਨੀ ਜੁੜੀ ਹੋਈ ਹੈ।
ਹੁਣ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ। ਜਿਵੇਂ ਹੁਣ ਵੀ ਜਿਹੜੀ ਆਪਣੀ ਪਿਛਲੀ ਜਨਰੇਸ਼ਨ ਆ, ਉਹ ਸਿਰਫ਼ ਪੰਜਾਬੀ ਹੀ ਬੋਲਦੀ ਆ। ਤੇ ਉਹ ਤੋਂ ਇਲਾਵਾ ਜਿਹੜੇ ਬੱਚੇ ਸਿਰਫ਼ ਮਤਲਬ, ਪਲੱਸ ਟੂ ਕਰ ਲਈ ਜਾਂ ਫਿਰ ਬੀਏ ਕਰ ਲੀ। ਉਹ ਬੱਚੇ ਜ਼ਿਆਦਾਤਰ ਪੰਜਾਬੀ ਹੀ ਬੋਲਦੇ ਹਨ ਨੇ। ਬਹੁਤ ਘੱਟ ਬੱਚੇ ਜਿਹੜੇ ਇੰਗਲਸ਼ ਮੀਡੀਅਮ ਬੱਚੇ ਆ ਉਹ ਇੰਗਲਿਸ਼ ਬੋਲਦੇ ਜ਼ਿਆਦਾਤਰ, ਬੱਚੇ ਪੰਜਾਬੀ ਹੀ ਬੋਲਦੇ ਆ। ਪਰ ਕਈ ਲੋਕ ਅੰਗਰੇਜ਼ੀ ਵਿੱਚ ਵੀ ਬੋਲਦੇ ਆ ਭਾਸ਼ਾ ਨੂੰ। ਤ ਜੀ ਵੀ ਦਿੰਦੇ ਆ। ਹੁਣ ਮੋਸਟਲੀ ਆ ਆਇਲਟ ਕਰਦੇ ਆ ਲੋਕ ਤੇ ਵੈਸੇ ਹੀ ਹੋਰ ਵੱਡੇ ਵੱਡੇ ਜਿਹੜੇ ਹਣ ਜ ਅਪਾਟਮੈਂਟ ਆ। ਉਹਨਾਂ 'ਚ ਇੰਗਲਿਸ਼ ਜ਼ਿਆਦਾ ਅ ਤਰਜੀਹ ਦਿੱਤੀ ਜਾਂਦੀ ਆ। ਪਰ ਪੰਜਾਬੀ ਵੀ ਕੋਈ ਓਂ ਵਰਤੋਂ ਘੱਟ ਹੋ ਰਹੀ ਐ ਅੱਜ-ਕੱਲ੍ਹ ਹੁਣ।
ਨਹੀਂ-ਨਹੀਂ ਦੇਖੋ ਇੱਥੇ ਤੁਸੀਂ ਗਲਤ ਓ। ਦੇਖੋ ਸਕੂਲ ਦੇ ਵਿੱਚ ਹੁਣ ਆਪਾਂ ਹੁਣ ਜਿਹੜੇ ਆਪਣੇ ਬੱਚੇ ਆ, ਉਹਨਾਂ ਨੂੰ ਪ੍ਰਾਈਵੇਟ ਸਕੂਲ 'ਚ ਲਾਉਂਦੇ ਆ ਤਾਂ ਉੱਥੇ ਹਮੇਸ਼ਾ ਬੱਚਿਆਂ ਨੂੰ ਇਹ ਚੀਜ਼ ਸਿਖਾਈ ਜਾਂਦੀ ਐ ਕਿ ਤੁਸੀਂ ਹਿੰਦੀ 'ਚ ਗੱਲ ਕਰੋ।
ਜਾਂ ਇੰਗਲਿਸ਼'ਚ ਇਹੀ ਗੱਲ ਕਰ ਰਹੀ ਆ ਮੈਂ ਵੀ। ਫਿਰ ਇਸ ਕਰਕੇ ਪੰਜਾਬੀ ਦੀ ਵਰਤੋਂ ਘੱਟ ਹੋ ਰਹੀ ਆ ਨਾ।
ਹਾਂਜੀ-ਹਾਂਜੀ ਤੁਸੀਂ ਨਾ ਨਾਲੇ ਥੋੜਾ ਹੋਲੀ, ਮੈਮ ਤੁਸੀਂ ਥੋੜਾ ਮੈਮ ਤੁਸੀਂ ਥੋੜਾ ਹੋਲੀ ਬੋਲੋ।
ਅੱਛਾ।
ਹਾਂਜੀ ਤੇ ਕੀ ਇਹ ਸਾਡੀ ਚਿੰਤਾ ਦਾ ਵਿਸ਼ਾ ਹੈ।
ਹਾਂ, ਜੇ ਅਸੀਂ ਆਪਣੀ ਭਾਸ਼ਾ ਦੀ ਵਰਤੋਂ ਨਹੀਂ ਕਰਾਂਗੇ ਤਾਂ ਆਉਣ ਵਾਲੀਆਂ ਪੀੜੀਆਂ ਦੂਰ ਹੋ ਸਕਦੀਆਂ ਨੇ।
ਹਾਂਜੀ। ਸਹੀ ਐ। ਅਹ ਆਪਣੀਆਂ ਆਉਣ ਵਾਲੀਆਂ ਪੀੜੀਆਂ ਇਸ ਤੋਂ ਦੂਰ ਹੋ ਸਕਦੀਆਂ ਨੇ। ਕਿਉਂਕਿ ਅੱਜ ਦੇ ਯੁੱਗ ਵਿੱਚ ਜਿੰਨੇ ਆਪਾਂ ਬੱਚਿਆਂ ਨੂੰ ਸਕੂਲ 'ਚ ਲਗਾਂਨੇ ਆ ਤਾਂ ਉਹਨਾਂ ਨੂੰ ਉੜਾ ਆੜਾ ਤੱਕ ਨੀ ਸਿਖਾਇਆ ਜਾਂਦਾ ਹੈਗਾ। ਇਹ ਚੀਜ਼ ਜੇ ਅਹ ਆਪਾਂ ਜੇ ਆਪਣੇ ਘਰ ਤੋਂ ਉਹਨਾਂ ਨੂੰ ਸਿਖਾਵਾਂਗੇ ਤਾਂ ਉਹਨਾਂ ਨੂੰ ਅ ਅੱਗੇ ਪਤਾ ਲੱਗੂਗਾ। ਪਰ ਜੇ, ਅਗਰ ਆਪਾਂ ਈ ਕਹਿਦਾ ਗੇ ਕੀ ਤਾਂ ਹਾਂਜੀ, ਹਿੰਦੀ 'ਚ ਗੱਲ ਕਰੋ। ਤੁਸੀਂ ਪੰਜਾਬੀ 'ਚ ਗੱਲ ਕ ਫਿਰ ਐਵੇਂ ਥੋੜ੍ਹੀ ਨਾ, ਐਵੇਂ ਉਹਨਾਂ ਨੂੰ ਕੀ ਪਤਾ ਲੱਗੂਗਾ।
ਹਾਂਜੀ।
ਹਾਂਜੀ। ਤੇ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਲਈ ਅਸੀਂ ਕੀ ਕਰ ਸਕਦੇ ਹਾਂ।
ਸਾਨੂੰ ਘਰ ਵਿੱਚ ਪੰਜਾਬੀ ਬੋਲਣੀ ਚਾਹੀਦੀ ਐ। ਸਭ ਤੋਂ ਜ਼ਿਆਦਾ ਮੈਂ ਤੁਹਾਨੂੰ ਦੱਸਿਆ ਹੁਣ, ਪੰਜਾਬੀ ਬੋਲਣ ਲਈ ਮਦਰ ਟੰਗ ਜੋ ਬੱਚਾ ਆਪਣੀ ਮਾਂ ਤੋਂ ਸਿੱਖਦਾ ਉਹ ਸਭ ਤੋਂ ਪਹਿਲੀ ਭਾਸ਼ਾ ਹੁੰਦੀ ਐ। ਘਰ ਵਿੱਚ ਜੇ ਪੰਜਾਬੀ ਬੋਲਾਂਗੇ ਤਾਂ ਬ ਚਾ ਓਵੀਅਸਲੀ ਪੰਜਾਬੀ ਵਿੱਚ ਗੱਲ ਕਰੇਗਾ। ਪੰਜਾਬੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ। ਬੱਚਿਆਂ ਨੂੰ ਆਪਣੀ ਮਾਂ ਬੋਲੀ ਸਿਖਾਉਂਣੀ ਚਾਹੀਦੀ ਆ।।
ਹਾਂਜੀ-ਹਾਂਜੀ। ਤੁਸੀਂ ਬਿਲਕੁਲ ਸਹੀ ਕਿਹਾ, ਬੱਚਿਆਂ ਨੂੰ ਆਪਣੀ ਮਾਂ ਬੋਲੀ ਸਿਖਾਉਂਣੀ ਚਾਹੀਦੀ ਆ ਹਨਾ। ਕਿਤਾਬਾਂ ਜਿਵੇਂ ਪੰਜਾਬੀ ਕਿਤਾਬਾਂ ਹੋਗੀਆਂ ਪੜ੍ਹਨਾ ਚਾਹੀਦਾ। ਆਪਣਾ ਹਿਤਿਆ-ਇਤਿਹਾਸ ਹੀ ਲਾ ਲੋ, ਹਿਸਟਰੀ ਲਾ ਲੋ ਆਪਣੀ ਪੰਜਾਬੀ ਵਿੱਚ ਈ ਪੜ੍ਹ ਲਿਆ ਕਰੋ ਇਹਨੂੰ ਹਨਾ। ਇਹਦੇ ਵਿੱਚ ਜੀ ਬੋਤ ਕੁਛ ਮਿਲਦਾ ਆਪਾਂ ਨੂੰ, ਉੱਨੀ ਸੌ ਚੁਰਾਸੀ ਬਾਰੇ, ਉੱਨੀ ਸੌ ਸੰਤਾਲੀ ਬਾਰੇ। ਉੱਨੀ ਸੌ ਬਾਨਵੇਂ ਬਾਰੇ, ਸਭ ਕੁਛ ਮਿਲਦਾ ਯਾ ਤੇ ਇਹ ਸਕੂਲਾਂ ਤੇ ਕਾਲਜਾਂ ਦੀ ਇਸ ਵਿਚ ਕੀ ਭੂਮਿਕਾ ਹੋ ਸਕਦੀ ਐ?
ਸਕੂਲਾਂ ਵਿੱਚ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਸ਼ਾਹਿਤ ਕੀਤਾ ਜਾਣਾ ਚਾਈਦੈ। ਸੱਭਿਆਚਾਰਕ ਪ੍ਰੋਗਰਾਮ, ਭਾਸ਼ਣ, ਮੁਕਾਬਲੇ ਵੀ ਕਰਵਾਏ ਜਾਂਦੇ ਚਾਈਦੇ ਹੁਣ ਜਿਵੇਂ ਇੰਗਲਿਸ਼ ਕਵਿਜ ਕਰਵਾਏ ਜਾਂਦੇ ਆ ਉਵੇਂ ਪੰਜਾਬੀ ਪਾਸ਼ਣ ਵੀ ਕਰਵਾਏ ਜਾਣੇ ਚਾਈਦੇ ਹਨ। ਤਾਂ ਜੋ ਬੱਚਿਆਂ ਚ ਏ ਚੀਜ ਪੰਜਾਬੀ ਬੋਲਣ ਦਾ ਉਤਸ਼ਾਹ ਵਧੇ।
ਹਾਂਜੀ-ਹਾਂਜੀ ਮੁਕਾਬਲੇ ਕਰਵਾਣੇ ਚਾਈਦੇ ਨੇ ਜਿਵੇਂ ਕਿ ਅਪਨੇ ਮਾਂ ਬੋਲੀ ਦੇ ਮੁਕਾਬਲੇ ਹੋਗੇ। ਹਨਾ, ਕਿ ਤੁਸੀ ਆਪਣਾ ਅੱਖ ਅੱਖਰ ਹੋ ਗਏ ਜਿਵੇਂ ਮਾਝੇ ਦੀ ਬੋਲੀ ਬਾਰੇ ਜੋ ਕੁਛ ਮਾਝੇ ਚ ਬੋਲਦਾ। ਜਾਂਦਾ ਮਲਵਈ ਚ ਬੋਲਿਆ ਜਾਂਦਾ ਯਾ। ਪੁਆਲ ਚ ਬੋਲਿਆ ਜਾਂਦਾ ਓ ਵਾਲੀਆਂ ਚੀਜ਼ਾਂ ਹੋ ਗੀਆਂ। ਏਨਾਂ ਚੀਜਾਂ ਬਾਰੇ ਥੋੜ੍ਹਾ ਗਿਆਨ ਦੇਣਾ ਚਾਈਦਾ।
ਹਾਂਜੀ।
ਹੀ ਬੱਚੇ ਦਾ ਵਿਕਾਸ ਹੋ ਸਕਦਾ, ਤੇ ਅੱਜ-ਕੱਲ ਸੋਸ਼ਲ ਮੀਡੀਆ ਦਾ ਬੋਤ ਪ੍ਰਭਾਵ ਐ ਕਿ ਅ ਇਸ ਰਾਹੀਂ ਪੰਜਾਬੀ ਭਾਸ਼ਾ ਨੂੰ ਉਤਸ਼ਾਹ ਮਿਲ ਸਕਦਾ ਯਾ?
ਬਿਲਕੁਲ ਜੇ ਲੋਕ ਪੰਜਾਬੀ ਵਿੱਚ ਵੀਡੀਓ, ਲੇਖ ਹੋਰ ਸਮੱਗਰੀ ਬਣਾਉਣ ਤਾਂ ਪੰਜਾਬੀ ਨੂੰ ਹੋਰ ਲੋਕ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਆ ਹੁਣ ਜੇ ਪੰਜਾਬੀ ਵਿੱਚ ਮਟੀਰੀਅਲ ਹੋਵੇਗਾ ਤਾਂ ਹਰ ਕੋਈ ਬੱਚਾ ਉਸਨੂੰ ਪੜ੍ਹਨ ਦੀ ਕੋਸ਼ਿਸ਼ ਤਾਂ ਕਰੇਗਾ ਈ।
ਹਾਂਜੀ-ਹਾਂਜੀ। ਬਿਲਕੁਲ ਤੁਸੀਂ ਸਈ ਕੇਆ। ਅਗਰ ਵੀਡੀਓ ਰਾਈਂ ਚਲੋ, ਤੁਸੀਂ ਇਹ ਮੰਨ ਲਓ ਕਿ ਜਿਵੇਂ ਅਪਣਾ ਹੁਣ ਪੰਜਾਬੀ ਮੂਵੀਜ਼ ਨਿਕਲਦੀਆਂ ਨੇ ਪੰਜਾਬੀ ਫਿਲਮਾਂ ਨਿਕਲਦੀਆਂ ਨੇ, ਗੁਰੂਆਂ ਨਿਕਲਦੀਆਂ ਨੇ ਹ, ਨਾ ਜਿਵੇਂ ਕਿ ਹੁਣ ਚੜ੍ਹਦੀ ਕਲਾ ਏ ਰਪੀ ਗਿੱਲ ਦੀ ਚੜ੍ਹਦੀ ਕਲਾ ਮੂਵੀ ਆਈ ਐ ਪਿੱਛੇ ਈ, ਓਦੇ ਵਿੱਚ ਉੱਨੀ ਸੌ ਚੁਰਾਸੀ ਬਾਰੇ ਦੱਸਿਆ ਹੋਯਾ ਓਨਾਂ ਨੇ ਕਿਵੇਂ ਵੀ ਇੰਦਰਾ ਗਾਂਧੀ ਤੇ ਅਟੈਕ ਹੋਇਆ ਸੀ। ਸਿੱਖਾਂ ਨੇ ਕੀਤਾ ਸੀਗਾ, ਕਿਉਂਕਿ ਓਨਾਂ ਨੇ ਪੱਗਾਂ ਤੇ ਗੱਲ ਹੋ ਗਈ। ਹਾਂਜੀ-ਹਾਂਜੀ ਤਾਂ
ਓਦੇ ਰਿਲੇਟਿਡ ਵੀ ਆਪਾਂ ਬੱਚਿਆਂ ਨੂੰ ਤੇ ਅਪਨੀ ਆਣ ਵਾਲੀ ਪੀੜ੍ਹੀ ਨੂੰ ਪੰਜਾਬੀ ਬਾਰੇ ਦੱਸ ਸਕਦੇ ਆਂ।
ਹਾਂਜੀ।
ਹਾਂਜੀ, ਤੇ ਵਿਦੇਸ਼ਾਂ ਵਿੱਚ ਰੈਂਦੇ ਪੰਜਾਬੀ ਵੀ ਅਪਨੀ ਭਾਸ਼ਾ ਚ ਸੱਭਿਆਚਾਰ ਜੁੜੇ ਰੈਂਨੇ ਹਾਂ ਯਾਂ ਨਾ?
ਹਾਂ, ਹਾਂ ਓ ਵਿਸਾਖੀ, ਲੋਹੜੀ ਤੇ ਹੋਰ ਤਿਉਹਾਰ ਮਨਾਦੇ ਨੇ ਕਈ ਮਤਲਬ ਜੇੜੇ ਇੱਕ ਹੁੰਦਾ ਨਾ ਵੀ ਹਾਂ, ਕਈ ਪਰਿਵਾਰ ਜਾਦਾ ਪੰਜਾਬੀ ਵਿਰਸੇ ਨਾਲ ਅਪਨਾ ਇਤਿਹਾਸ ਜੋੜ ਕੇ ਰੱਖਦੇ ਨੇ, ਤਾਂ ਓ ਭਾਵੇਂ ਓ ਵਿਦੇਸ਼ਾਂ ਵਿੱਚ ਚਲੇ ਜਾਂਨ ਨੇ ਪਰ ਓ ਓਥੇ ਜਾਕੇ ਵੀ ਅਪਨੇ ਵਿਰਸੇ ਨੂੰ ਨਾਲ ਲੈ ਕੇ ਰੱਖਦੇ ਨੇ, ਜਿਵੇਂ ਹੁਣ ਅਪਨੇ ਏਧਰ ਲੋਹੜੀ ਮਨਾਈ ਜਾਂਦੀ ਆ, ਵਿਸਾਖੀ ਓ ਓਧਰ ਏ ਤਿਉਹਾਰ ਮਨਾਂਦੇ ਨੇ। ਅਪਨੇ ਬੱਚੇਆਂ ਨੂੰ ਪੰਜਾਬੀ ਸਿਖਾਣ ਦੀ ਕੋਸ਼ਿਸ਼ ਕਰਦੇ ਨੇ ਓ, ਘਰ ਵਿੱਚ ਪੰਜਾਬੀ ਵਾਲਾ ਮਾਹੌਲ ਬਣਾ ਕੇ ਰੱਖਦੇ ਨੇ।
ਹਾਂਜੀ-ਹਾਂਜੀ ਏ ਜਾਦਾਤਰ ਮੋਸਟਲੀ ਕੈਨੇਡਾ ਵਿੱਚ ਐ, ਕੈਨੇਡਾ ਵਿੱਚ ਬੋਤ ਸਾਰੇ ਲੋਕੀ ਪੰਜਾਬੀ ਨੇ ਜਾਦਾਤਰ ਟਰਾਂਟੋ ਚ ਲਗਾ ਲੋ ਤੁਸੀਂ, ਹਨਾ। ਤੇ ਏਨਾਂ ਦੇ ਏਨਾਂ ਥਾਵਾਂ ਤੇ ਜ਼ਾਦਾ ਨੇ ਤੇ ਓਥੇ ਅਜੇ ਵੀ ਤਿਉਹਾਰ ਮਨਾਏ ਜਾਂਦੇ ਨੇ, ਲੋਹੜੀ ਵ ਵਗੈਰਾ ਮਨਾਈ ਜਾਂਦੀ ਐ, ਤੇ ਤੁਹਾਡੇ ਅਨੁਸਾਰ ਪੰਜਾਬੀ ਸੱਭਿਆਚਾਰ ਦੀ ਸਭ ਤੋਂ ਵੱਡੀ ਖੂਬੀ ਕੀ ਐ?
ਮੇਰੇ ਖਿਆਲ ਵਿੱਚ ਪੰਜਾਬੀ ਸੱਭਿਆ ਸਭ ਤੋਂ ਵੱਡੀ ਖੂਬੀ ਪਿਆਰ, ਭਾਈਚਾਰਾ ਐ। ਜੇ ਪਿਆਰ ਹੈ ਤੇ ਯਾ ਭਾਈਚਾਰਾ ਮਤਲਬ ਹੁਣ ਅ ਬਾਕੀ ਸਾਰੇ ਫੋਰਨਰ ਕੰਟਰੀਜ਼ ਚ ਐਵੇਂ ਆ ਕਿ ਕੋਈ ਕਿਸੇ ਤੋ ਕੋਈ ਮਤਲਬ ਨੀ ਰੱਖਦਾ ਕੋਈ ਚੀਜ਼ ਨੀ ਲੈਣੀ ਕੋਈ ਕੋਈ ਚੀਜ਼ ਦੇਣੀ ਨੀ ਕੋਈ ਦੁੱਖ ਸੁੱਖ ਸਾਂਝਾ ਨੀ ਕਰਨਾ। ਬਟ ਪੰਜਾਬ ਚ ਏਹ ਹੈਗਾ ਵੀ ਹਾਂ ਜੇ ਇੱਕ ਜਾਣੇ ਤੇ ਬਿਪਤਾ ਪੈਂਦੀ ਆ ਤਾਂ ਸਾਰਾ ਪਿੰਡ ਕ ਠਾ ਹੋ ਕੇ ਆਂਦਾ ਆ। ਮਤਲਬ ਭਾਈਚਾਰਾ ਬੋਤ ਜਾਦਾ ਮੇਨਤ-ਮੇਨਤ ਬੋਤ ਕਰਦੇ ਆ ਕਿਸਾਨ ਖੇ ਅੱਛ ਕੁੱਛ ਵੀ ਆ ਹੁਣ ਸਭ ਕੁਛ ਮੇਨਤ ਨਾਲ ਹੀ ਖਾਂਦੇ ਆ ਉਹ ਮੇਹ ਮਹਿਮਾਨਬਾਜੀ ਬੋਤ ਜਾਦਾ ਆ।
ਹਾਂਜੀ-ਹਾਂਜੀ ਮਹਿਮਾਨ ਬਾਜੀ ਵੀ ਤੇ ਅਪਣੀ ਮਿੱਠੀ ਬੋਲੀ ਵੀ ਹੋ ਗੀ। ਕਿਉਂਕਿ ਪੰਜਾਬੀ ਇੱਕ ਐਵੇਂ ਦਾ ਐਵੇਂ ਦੀ ਭਾਸ਼ਾ ਕਿ ਜੋ ਵੀ ਆਪਾਂ ਸ਼ਬਦ ਕਾਂਗੇ ਤਾਂ ਉਹ ਮਿੱਠੇ ਹੀ ਲੱਗਣਗੇ। ਤੁਸੀਂ ਹਮੇਸ਼ਾ ਨੋਟ ਕੀਤਾ ਹੋਊਗਾ ਆਪਾਂ ਕੋਈ ਵੀ ਗੱਲ ਕੇਂਦੇ ਆ ਤਾਂ ਪਿਆਰ ਨਾਲ ਭਾਵੇਂ ਗੁੱਸੇ ਚ ਕਈਏ ਪਰ ਅਗਲੇ ਬੰਦੇ ਨੂੰ ਉਹ ਚੀਜ਼ ਦੀ ਪਿਆਰ ਵਾਲੀ ਲੱਗਦੀ ਆ।
ਹਾਂਜੀ।
ਜਿਦੇ ਕਰਕੇ ਆਪਣਾ ਭਾਈਚਾਰਾ ਵਗੈਰਾ ਬੋਤ ਬਣਿਆ ਹੋਇਆ। ਮੈਨੂੰ ਵੀ ਲੱਗਦਾ ਕਿ ਸਾਨੂੰ ਆਪਣੀ ਭਾਸ਼ਾ ਤੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਣਾ ਚਾਈਦਾ ਹਨਾ ਤੇ ਮੈਂ ਵੀ ਇਸ ਨਾਲ ਸੇਮਤ ਆ ਕਿ ਆਪਣੀ ਮਾਂ ਬੋਲੀ ਹੋ ਗੀ ਸੱਭਿਆਚਾਰ ਸਾਡੀ ਪਹਿਚਾਣ ਆ ਹਨਾ। ਤੇ ਇਸ ਲਈ ਸਾਨੂੰ ਇਨਾਂ ਤੇ ਹਮੇਸ਼ਾ ਮਾਣ ਕਰਨਾ ਚਾਈਦਾ ਕਿ ਅਸੀਂ ਪੰਜਾਬੀ ਆ। ਸਾਨੂੰ ਸੱਭਿਆਚਾਰ ਕਲਚਰ ਮਿਲਿਆ ਤੁਹਾਡੇ ਨਾਲ ਇਸ ਮਹ ਮਹੱਪੂਰ ਵਿਸ਼ੇ ਤੇ ਗੱਲ ਕਰਕੇ ਮੈਨੂੰ ਬੋਤ ਚੰਗਾ ਮਿਲਿਆ ਤੁਹਾਡੇ ਤੋਂ ਬੋਤ ਕੁਛ ਮੈਨੂੰ ਸਿੱਖਣ ਨੂੰ ਮਿਲਿਆ। ਤੇ ਕਿੱਦਾਂ ਆਪਣੀ ਹਨਾ ਹਾਂਜੀ-ਹਾਂਜੀ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਨੂੰ ਆਪਾਂ ਕਿਵੇਂ ਮੁਕੰਮਲ ਕਰ ਸਕਦੇ ਆ ਹਨਾ ਤੇ ਸਭ ਕੁਛ ਕਰ ਸਕਦੇ ਆ ਮੈਨੂੰ ਬੋਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਬੋਤ-ਬੋਤ ਧੰਨਵਾਦ ਤੁਹਾਡਾ। ਆਈ ਹੋਪ ਅੱਗੇ ਵੀ ਆਪਾਂ ਕੋਲ ਕਰਾਂਗੇ ਜਰੂਰ ਹਨਾ। ਠੀਕ ਐ ਜੀ ਸਸ ਸ੍ਰੀ ਕਾਲ, ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ।